ਹੈਲੋ, ਹਾਂਜੀ ਸਤਿ ਸ ਸ਼੍ਰੀ ਕਾਲ ਜੀ, ਹੋਰ ਕੀ ਹੁੰਦਾ ਪਿਆ।
ਕੁਛ ਨੀ ਬਸ ਦਾਲ ਚੜਾਈ ਐ, ਬਸ ਰੋਟੀ ਬਣਾਣ ਲੱਗੀ ਸੀ।
ਅੱਸ਼ਾ-ਅੱਸ਼ਾ, ਹਾਂਜੀ ਅੱਸ਼ਾ ਮੈ ਵੀ ਬਸ ਐ ਹੁਣੇ ਅਲਮਾਰੀ ਬੋਤ ਦਿਨ ਦੀ ਬਿਖਰੀ ਪਈ ਸੀ ਤੇ ਮੈਂ ਕਿਹਾ ਚਲੋ ਸਜਾਈ ਜਾਏ। ਹਾਂਜੀ, ਓ ਜਿੰਨਾ ਕਰਲੋ। ਹਾਂ ਕਿੱਥੇ ਕ ਖਤਮ ਹੁੰਦੈ, ਹੁਣੇ ਅੱਜ ਸਜਾਉਣ ਦੀ ਆ ਇੱਕ ਦੋ ਦਿਨ ਬਾਅਦ ਫੇਿਰ ਉਈ ਹੱਲ ਹੋ ਜਾਣਾ ਵਾ।
ਹੁੰ-ਹੁੰ
ਓਈ ਨਾ
ਮੈਂ ਵੀ ਜੋੜਦੀ-ਜੋੜਦੀ, ਕਿੰਨਾ ਜੋੜਿਆ ਜਾਂਦਾ ਓਹ ਦਮਾਗ਼ ਖ਼ਰਾਬ ਹੁੰਦੈ, ਇੱਕ ਵੱਡਾ ਜਾ ਚੱਦਰ ਵਿਛਵਾਨੀ ਹਾਂ ਕੱਪੜੇ ਪਵਾਨੀ ਹਾਂ ਗਠਰੀ ਬੰਨ ਕੇ ਸੁਟ ਤੀ
ਹਾਂ, ਵਈ ਨਾ। ਪਰ ਓਹੀ ਹੈ ਕਿ ਸੱਜੀ ਹੋਈ ਥੋੜ੍ਹੀ ਸੋਹਣੀ ਲੱਗਦੀ ਵੇਖਣ ਚ
ਹਾਂਜੀ, ਏਹ ਵੀ ਕਹਿਣ ਕਹਿੰਦੇ ਇੱਥੇ ਬਹਿ ਕੇ ਕਰਨ ਕੀ ਰਹੀਏ ਕਰ ਲੈ, ਮੈਂ ਕ ਤੁਸੀਂ ਕਰਦੋ ਫਿਰ ਮੈਂ ਨੀ ਕਰਨ ਲੱਗੀ। ਮੈਂ ਕਿਹਾ ਕੁਛ ਮੈਨੂੰ ਨਹੀਂ ਕਹਿੰਦੇ, ਤੁਸੀਂ ਇੱਕ ਗਿਫਟ ਕਰਦੋ ਤੇ ਪਤਾ ਕਰੋ ਕੀ ਕੱਪੜੇ ਫੋਲਣ ਵਾਲੀ ਮਸ਼ੀਨ ਹੋਂਦੀ ਏ ਕੀ।
ਹਾਂ।
ਕੇਂਦੇ ਹਾਂ ਪਤਾ ਕਰਦਾ ਰੁਕ ਜਾ।
ਹੂੰ।
ਜੇ ਕਪੜੇ ਮੈਂ ਪਾਈ ਜਾਵਾਂ ਮਸ਼ੀਨ ਚ ਫੋਲਡ ਹੋ ਕੇ ਬਾਰ ਨਿਕਲੀ ਜਾਵੇ, ਮੈਨੂੰ ਸਭ ਤੋਂ ਬੜਾ ਬੜਾ ਆਕਰ ਵਾਲਾ ਕੰਮ ਆਈ ਲੱਗਦਾ ਕੱਪੜੇ ਫੋਲਡ ਕਰਨਾ ਮੈਂ ਬਿਲਕੁਲ ਪਸੰਦ ਨੀ ਐ ਮੈਂ ਨੀ ਕਰਦੀ। ਮੈਂ ਤੇ ਜਿੰਨਾ ਇਨੇ ਸਾਰੇ ਰੂਮ ਅਗਲ-ਬਗਲ ਰੂਮ ਚਾਦਰ ਚ ਬਣ ਕੇ ਰੱਖ ਕੇ ਆ ਜਾਨੀ ਆ।
ਅੱਛਾ ਨਈ ਤਰਾ ਮੈਂ ਖਰਾਬ ਹੁੰਦੇ ਕੱਪੜੇ ਮੈਂ ਜੋੜ-ਜੋੜ ਕੇ ਰੱਖਦੀ ਵਿਚ।
ਹਾਂਜੀ ਉਹ ਤੇ ਆ ਨਿਊ-ਨਿਊ ਕੱਪੜੇ ਕਰ ਲੈਦੀ ਆ ਡੇਲੀੇ ਯੂਜ ਵਾਲੇ ਨੂੰ ਏਦਾਂ ਈ ਪ੍ਰੈਸ ਕਰਕੇ ਪਾ ਲੈਨੀ ਆ।
ਹਾਂ
ਪ੍ਰੈਸ ਕਰਕੇ ਜਾਨ ਆਈ। ਜਾਂਦਾ।
ਉਹ ਤੇ ਮੈਂ ਇੰਨਾ ਸੰਭਾਲ ਕੇ ਰੱਖਦੀ ਕੱਪੜੇ ਕਿ ਮੇਰੇ ਇੰਨੇ ਪੁਰਾਣੇ-ਪੁਰਾਣੇ ਕੱਪੜੇ ਹਐ ਪਏ। ਨਾ ਉਂਣ ਪੋਣੋ ਜਾਗੇ ਰੇੰਦੇ ਨਾ ਸੁੱ
ਹਾਂਜੀ ਉਹੀ ਗੱਲ ਐ ਪੋਣ ਨੂੰ ਕੱਪੜੇ ਨੀ ਆ ਤੇ ਦੇਣ ਵਾਸਤੇ ਜਦੋਂ ਕੇਂਦੇ ਹ ਫੜਾਵੋ ਫਿਰ ਨੂੰ ਕੋਈ ਪਾ-ਪੂ ਲਓਗੇ ਤੇ ਫਿਰ ਮੈਂ ਕੇਂਦੀ ਆ ਇੰਨੀ ਵਧੀਆ-ਵਧੀਆ ਸੂਟ ਦੇਣ ਲਾਇਕ ਐ ਕਿਸੇ ਨੂੰ। ਤੇ ਕੇਂਦੇ ਦੇਣਾ ਵੀ ਨੀ ਐ ਪਾਉਣਾ ਵੀ ਨੀ ਐ ਤੇ ਅਲਮਾਰੀ ਨੇ ਅਲਮਾਰੀ ਨੂੰ ਪੋਣਾ ਮੈਂ ਕਿਆ ਹਾਂ ਅਲਮਾਰੀ ਤੇ ਪੋਣਾ।
ਹਾਂਜੀ ਉ ਤੇ
ਮੈਂ ਨੀ ਦੇਣ ਲੱਗੀ ਚੁੱਪ ਕਰ ਜੋੋ ਮੇਰੇ ਇੰਨੇ ਵਿਆਹ ਦੀ ਬਣੀਆਂ ਇੰਨੀ ਸੋਹਣੀਆਂ-ਸੋਹਣੀਆਂ ਸੂਟ ਦੇਣ ਤੇ ਜੀ ਨੀ ਕਰ ਰਾ।
ਹੋਰ ਕੀ, ਮੇਰੇ ਆਪ ਮੇਰੇ ਵੀ ਤੇ ਕੱਪੜੇ ਹੂੰ ਮੇਰੇ ਵੀ ਕੁਛ-ਕੁਛ ਫਿਟ ਹੋਏ ਆ ਤੇ ਮੈਨੂੰ ਠੀਕ ਕਰਨ ਦਾ ਜੀਅ ਨੀ ਕਰਦਾ ਹੁਣ। ਪਏ ਆ ਉਸਤਰ੍ਹਾਂ ਈ ਮੰਮੀ ਨੇ ਵੀ ਦਿੱਤਾ ਸੂਟ ਔ ਵੀ ਪੁੱਛਦੇ ਰੇਂਦੇ ਬਾਰ-ਬਾਰ।
ਸਾਨੂੰ ਪੁੱਛਿਆ ਸੀ ਉਹ ਥੋੜੀ ਜੀ ਮੇਰੇ ਤੋਂ, ਮੇਰੇ ਤੋਂ ਕੱਦ ਹੈਲੋ ਥੋੜੀ ਜੀ ਪਤਲੀ ਆ। ਤੈਨੂੰ ਮੈਂ ਪੁੱਛਿਆ ਸੀ। ਜੇ ਤੂੰ ਲੈਗੀ ਤੇ ਲੈ ਲੀ ਇੱਥੇ ਤੂੰ ਜਾਂਦੀ ਆ ਪਾ ਲੀ, ਨੀ ਤੇ ਮੈੰ ਕਿਸੀ ਨੂੰ ਫੜਾਉਂਦੀ ਗੀ ਇੱਥੇ ਕਹਿੰਦੀ ਨਾਲ ਨਾ ਵੀ ਆਂਗੀ ਯਾ ਮੈਂ ਆਊਗੀ ਮੈਨੂੰ ਫੜਾ ਠੀਕ ਐ।
ਅੱਛ ਹੂੰ।
ਗਰਮੀ ਚ
ਇੱਕ ਹੀ ਵਚਾ ਖਾ
ਗਰਮੀ ਜਿੰਨੀ ਸ ਹਾਂਜੀ ਨੀ ਕੇਂਦੇ ਆ ਕਿ ਜਿੰਨੀ ਵੀ ਮਰਜ਼ੀ ਮੇਕਅਪ ਸ਼ੇਕਅਪ ਕਰੋ ਲਗੀ ਸਕੂਨ ਚ ਆਪਣੇ ਫੱਟੇ-ਫੁਟੇ ਕੱਪੜੇ ਤੇ ਔਂਦੀ ਐ।
ਹੋਰ ਕੀ ਪਤਲੇ-ਪਤਲੇ ਕੱਪੜਿਆਂ ਚ ਹੀ ਗਰਮੀ ਚ ਜਾਦਾ ਹੂੰ।
ਵਧੀਆ ਲਗਦੀ ਹਨਾ।
ਹੂੰ-ਹੂੰ ਔ ਤੇ ਐ ਸਈ ਗੱਲ ਆ, ਜਾਣਾ ਤੁਹੀ ਲੈ
ਹਾਂਜੀ ਔਈ ਨਾ।
ਨੂਈ ਬੇਟਾ, ਥੈਂਕ ਯੂ ਮੇਰਾ ਮਨ ਨੀ ਪਰ ਖਾਨੇ ਕਾ। ਕੈਸੇ ਹਾਂ। ਹੂੰ।
ਹਮ ਅੱਛਾ। ਹਮ, ਕਾਹਦੇ ਲੀਏ ਕਡਨਾ।
ਹੈਲੋ, ਆਪ ਖਾਲੋ, ਤੁਸੀਂ ਥੈਂਕ ਯੂ, ਕਪੜੇ ਸੂ ਜਾਓ, ਤੇ ਡਿਮਾਂਡ ਨੂੰ ਵੜੋ
ਹਾਂਜੀ।
ਰੋਜ ਈ ਕਰ ਦਾ, ਬੱਚੇ ਆ ਗਏ ਸੀ ਸਕੂਲੋ?
ਓਹੀ ਦੱਸਣ, ਡੇ ਉਹੀ ਦੱਸਣ ਡੇ, ਅਸੀਂ ਨਾ ਗੱਡੀ। ਲੈ ਕੇ ਗਏ ਸੀ। ਤੇ ਫਿਰ ਚੀਕਣ ਲੱਗੀ ਹੋਈ ਸੀ। ਪਹਿਲੇ ਤੁਹਾਡੇ ਘਰ ਵਾਲੇ ਤੇ, ਹਾ ਫਿਰ ਮੇਰੇ ਘਰ ਵਾਲੇ ਦਾ ਨਾਮ ਲੈਣ ਡਈ ਫੇਰ ਇਹਨਾਂ ਨੇ ਚਲਾਇਆ ਕੱਸ ਕੇ, ਤਾ ਈਂ ਤਾਂ ਹੀ ਚੀਕਾਂ ਮਾਰਨ ਡਈ ਸੀ ਮਾਾਂ
ਹੁ ਅੱਛਾ-ਅੱਛਾ ਤਾਂ ਹੀ ਮੂੰਹ ਸੂਝਿਆ, ਪਿਆ ਹੀ ਲੱਗਦਾ
ਹਾਂ ਖੂਆ, ਉਹ ਨਹੀਂ, ਕੀ ਬੋਲਦੇ ਆ ਨਈ ਖੂਆ ਮਤਲਬ, ਤੇ ਬਹੁਤ ਹੁੰਦਾ ਮਧੂ-ਮੱਖੀ ਮਧੂਮੱਖੀਆ ਹਾਏ -ਹਾਏ ਹੁੰ ਹਮ।
ਦੱਸਿਆ ਨਈ, ਮੈਂ ਕੀ-ਕੀ ਕਹਿ ਰਹੀ ਸੀ।
ਕੀ ਹੈ ਕਿ, ਨਹੀਂ। ਗੱਡੀ ਵਾਸਤੇ ਈ, ਚੜ ਗੱਡੀ ਵਾਸਤੇ ਹੀ ਚੜ੍ਹ- ਚੜ੍ਹ ਕੇ ਜਾਂਦੀ ਉਹ ਪੇਕਿਆਂ ਤੇ
ਆਹ ਉਹੀ ਨਾ, ਜਾਓ-ਜਾਓ ਬੇਟਾ ਸੁਸੂ ਕਰਕੇ ਆਉ ਆਰਾਮ ਨਾਲ ਜਾਇਓ
ਉੱਧਰ ਲੱ ਕੇ ਜਾਉ ਦੋ ਜ ਦੋ ੱਥੇ ਜਾ ਰਹੀੜਉਣ ਜਾ ਰ ਦੋ ਜੜ ਕੰਪਲੀਟ ਹੋਥ ਹਡਗੇ
ਹਮ
ਹਾਂਜੀ, ਸਹੀ ਗੱਲ ਕੁਛ ਐ, ਕਰ ਨਈ ਕਰ ਸਕਦੇ
ਹਾਂ, ਕੀ ਕਰ ਸਕਦੇ ਆ ਸੱਚੇ ਤੇ,
ਤੇ ਹੋਰ ਗੱਲ -ਗੱਲ ਤੇ ਹੋਵੇ
ਜਾਉ -ਜਾਓ ਬੇਟਾ, ਸੱਸੂ ਕਰ ਕੇ ਆਓ ਪਹਿਲਾਂ। ਅਰੇ ਸੂਸ ਕੌ ਨਿਆਂ, ਅੱਛਾ ਫਿਰ ਖੋਲਦੇ ਵੀ ਦੇ ਇਨੇ ਬਾਥਰੂਮ ਜਾਣਾ ਏ, ਸਕੂਲ ਤੋਂ ਆਈ ਏ ਹੁਣੇ ਨਿੱਕੀ
ਹਾਂਜੀ, ਅਛਾ ਆ ਗਏ, ਗਈ ਸੀ ਅੱਜ?
ਹਾਂਜੀ, ਆ ਗਈ ਆ ਗਈ ਸੀ। ਅੱਜ ਤੇ ਪਹਿਲਾ-ਪਹਿਲਾਂ ਤੇ ਇੱਥੋਂ ਘਰੋਂ ਬੋਲਦੀ ਗਈ, ਤੁਹੀ ਚੱਲੋ ਕਿ, ਨਾਲ ਅੰਦਰ ਚਲੂਗੇ, ਫੇਰ ਉੱਥੇ ਜਾ ਕੇ ਸ ਐਲਾਓ ਨਈ ਨਾ ਇਹਨਾਂ ਦੇ, ਅੰਦਰ ਤੱਕ ਜਾਣ ਦਾ
ਹਾਂਜੀ, ਵੀ ਬੱਚੇ ਲੋਕ ਵੇਖ ਕੇ ਭੈਣ ਕੋ ਬੋਲ, ਮੱਛਰ ਜਾਂਦੇ ਨਾ ਉਨਾਂ ਦੀ ਉਹ-ਉਹ ਵੀ ਰੂਲ ਠੀਕ ਨੇ ਫਿਰ ਕੀਤਾ ਸਾਰੇ ਸਾਰਿਆਂ ਨੇ ਕੀਤਾ ਫਿਰ ਕਿਨੂੰ ਮਨਾ ਕਰੋਗੇ, ਹੈਲੋ ਮੈਂ ਕਿ, ਕਿਨੂੰ ਮਨਾ ਕਰੋਗੇ, ਤੇ ਸਾਰੇ ਟਲ ਗਏ ਹੈਲੋ
ਹੈਲੋ
ਆ ਰਹੀ ਵਾਜ਼?
ਨੈਟਵਰਕ -ਨੈਟਵਰਕ ਨਈ ਆ ਰਿਹਾ, ਤੁਹਾਡਾ ਠੀਕ ਸੇ ਹੈਲੋ ਹੈਲੋ